ਹ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵਧੀਆ
ਵਧੀਆ ਵਧੀਆ ਧੁੱਪ ਹੈ ਉੱਧਰ ਅੱਜ ਧੁੱਪ ਸੀ ਆ ਬੱਦਲ
ਨਹੀਂ ਅਸ ਤਾਂ ਬੱਦਲ ਸ਼ਾਇਦ ਤੋਂ ਉੱਪਰ ਨਿਕਲੇ ਆ
ਇਧਰਾਂ ਦੀ ਧੁੱਪ ਸੀ ਅਜ ਫਿਰ ਕੱਪੜੇ ਕੁਪੜੇ ਸਭ ਧੋਤੇ ਹੈ
ਤੇ ਬਾਰਿਸ਼ ਆ ਰਹੀ ਸੀ ਸਾਰਾ ਦਿਨ ਹੋਗਿਆ
ਤਿੰਨ ੜ ਕੱਲ ਸੀ ਅੱਜ ਧੁੱਪ ਹੈ ਅੱਜ ਬਹੁਤ ਤੇਜ਼ ਧੁੱਪ ਸੀ
ਅੱਛਾ
ਹਾਂਜੀ ਸਾਰੀ ਦਿਹਾੜੀ ਧੁੱਪ ਰਹੀ ਅੱਜ ਮੈਂ ਸੋਚ ਰਹੀ ਸੀ ਮੌਸਮ ਅੱਜ ਧੁੱਪ ਨੀ ਹੋਏਗੀ ਤੇ ਛੱਟ ਪੈ ਗਈਆਂ ਘੁੰਮਾ ਲਿਆਵ ਕਿਧਰੇ ਪਰ ਧੁੱਪ ਹੀ ਤੇ ਨੀ ਦੇਰ ਸੀ ਕਿਧਰੇ ਗਏ ਨੀ ਫਿਰ
ਹਮ ਸਾਡੇ ਤੇ ਬੜਾ ਵਧੀਆ ਮੌਸਮ ਆਦਾ ਅੱਜ ਸਾਰਾ ਦਿਨ ਹੋ ਕੇ ਪੈਣ ਠੰਡਾ ਮੂੰ ਸਮਭਿਆਦ
ਕਿ ਸਾਨੂੰ ਕੂਲਰ ਲਾਉਣ ਦੀ ਦਿੱਕਤ ਨਹੀ ਹੋਏਗੀ ਅਸੀਂ ਕੂਲਰ ਲਗਾ ਲਈਏ ਏਸੀ ਲਗਾ ਲਈਏ ਸਾਨੂੰ ਉਹ ਤਾਂ ਨਹੀ ਹੈ ਬਸ ਪੱਖਾ ਚੱਲ ਰਿਹਾ ਤਾਂ ਨੀ ਹੈਗੀ ਹੈ ਪੱਕੇ ਚ ਹਵਾ ਠੰਡੀ ਲੱਗ ਰਹੀ ਹੈ ਹਾਂਜੀ ਤੇ ਧੁੱਪ ਬੜੀ ਸੀ ਬਾਹਰ ਸਾਈਡ
ਠੀਕ ਠੀਕ ਹੈ
ਹਮ
ਸਾਡੇ ਤੇ ਹੁਣ ਹੈ ਨਾ ਅੱਜ ਠੰਡਾ ਮੌਸਮ ਹੋਇਆ ਤਾਂ ਭਾਂਵੇ ਕੱਲ ਧੁੱਪ ਹੋ ਜਾਏਗੀ
ਹਮੇਸ਼ ਇਹੀ ਯਾਲ ਆ ਬਸ ਬਸ ਗਰਮੀ ਚ ਲੋਕੀ ਕਹਿੰਦੇ ਗਰਮੀ ਬੜੀ ਹੈ ਸਰਦੀ ਕਹਿੰਦੇ ਠੰਡ ਬੜੀ ਹੈ
ਹਮ ਆਹੋ ਨਹੀਂ ਸਾਡੇ ਇੱਥੇ ਤਾਂ ਠੰਡਾ ਮੌਸਮ ਹੋਇਆ ਵਾ
ਨਹੀਂ ਤਾਂ ਕਿੇਦ ਫੇ ਆ ਉੱਥੇ ਲੱਗੇ ਰਹੇ ਹ
ਨਹੀਂ ਸਾਡੇ ਤੇ ਅੱਜ ਬਾਰਿਸ਼ ਆਈਦੀ ਹੈ ਸਗੋਂ ਸਾਰੀ ਸਾਰੀ ਰਾਤ ਹੋ ਗਈ ਬਾਰਿਸ਼ ਚਾਂਦੀ ਰਹਿੰ
ਅੱਛਾ ਇਤਨੀ ਬਾਰਿਸ਼ ਆਈ ਹੈ ਮੈਂ ਤੁਹਾਡੇ ਇੱਧਰ ਬਾਰਿਸ਼ ਨਹੀ ਹੈ ਹਾਂਜੀ ਧਤੀ ਆਂਦੇ
ਸਾਡੇ ਤੇ ਬੜ ਸਹਣੀ ਬਾਰਿਸ਼ ਨ ਆ ਜਾਂਦੀ ਹੈ
ਕੱਲ ਸੀ ਸਾਡੇ ਬਾਰਿਸ਼ ਕੱਲ ਸਵੇਰੇ ਸਵੇਰੇ ਸੀ ਕੱਲ ਇੱਕ ਕੁੜੀ ਨੇ ਸਕੂਲ ਜਾਣਾ ਸੀ ਜਦੋਂ ਛੱਡ ਕੇ ਆਈ ਤੇ ਬਿਲਕੁਲ ਬਾਰਿਸ਼ ਨਹੀਂ ਸੀ ਜਦੋਂ ਵਾਪਸ ਤੇ ਆਈ ਨਾ ਛੋੜ ਕੇ ਉਹਨੂੰ ਜਦੋਂ ਇਕਲੀ ਆਈ ਤੇ ਇੰਨੀ ਤੇਜ਼ ਬਾਰਿਸ਼ ਆਈ ਸਾਰੀ ਮੈਂ ਭਿੱਜ ਗਈ ਰਾਹ ਦੇ ਵਿੱਚ ਹੀ ਮੈਂ ਲੈ
ਅੱਛਾ
ਜਦੋਂ ਲੈਣ ਗਈ ਮੈਂ ਛੱਤਰੀ ਲੈ ਕੇ ਗਈ ਮੈਂ ਕਿਹਾ ਹੁਣ ਭਰੋਸਾ ਨਹੀ ਹੈ ਕੁੜੀ ਦੇ ਨਾਲ ਆਉਣਾ ਛੋਟੀ ਹੈ ਬੈਗ ਚ ਬੁੱਕਾਂ ਵਗੈਰਾ ਨੇ ਹੁਣ ਮੈਂ ਛੱਤਰੀ ਲੈ ਕੇ ਜਾਵਾਂਗੀ
ਅੱਛਾ ਹਾਂ
ਪਰ ਫਿਰ ਵੀ ਮਾੜੀ ਮੋਟੀ ਬਾਰਿਸ਼ ਆਉਂਦੀ ਰਹੀ ਹੈ
ਅੱਛਾ ਨਹੀਂ ਸਾਡੇ ਤੇ ਤਾਂ ਹੁਣ ਦੁੱਖ ਕੀ ਬਾਲਿਸ਼ਾਂਣਾ
ਆਾਂ ਹੁਣ ਸਾਡੇ ਇਧਰ ਸਕੂਲ ਬੰਦ ਹੋ ਗਿਆ ਹੁਣ ਮੈਮ ਕਹਿ ਰਹੀ ਆ ਕਿ ਸਮਰ ਕੈਂਪ ਮੈਮ ਸਕੂਲ ਹੀ ਖੁਲਣਗੇ ਬੱਚਿਆਂ ਦੇ ਛੋਟੇ ਛੋਟੇ ਮੈਂ ਚੱਲ ਦੇਖਾਂਗੇ ਅਗਰ ਸਹੀ ਜ ਆ ਤੇ ਭੇਜ ਦਾਂਗੇ ਘਰ ਬਹਿ ਕੇ ਹੀ ਬੱਚਾ ਕੀ ਕਰੇਗਾ
ਹਾਂ ਉਹ ਵੀ ਸਹੀ ਹੈ ਕ ਬ ਅਗਰ ਸ਼ਹਿਰੀ ਖਾਣਾ ਬਾਲਾਂਣਾ ਤਾਂ
ਹਾਂ ਕ ਮੈਂ ਤੇ ਚਲੋ ਦੇਖ ਲ ਹ ਹੁਣ ਕੋਈ ਵਧੀਆ ਜਗ ਸਮਰ ਕੈਂਪ ਕੋਈ ਲਾਏਗੀ ਕੋਈ ਯੋਗਾ ਦਾ ਜਾਂ ਕੋਈ ਡਾਂਸ ਡੂਸ ਤੇ ਫਿਰ ਦੇਖਾਂਗੇ ਜੀ ਹਵੇਂ ਬੁਲਾਏਗੀ ਡੋਇੰਗ ਆਰਟਰ ਫੇਰ ਰਹਿਣ ਦਗਾਾਂਗੇ ਘਰ ਹੀ ਸਹੀ ਹੈ
ਕਰਨਾ ਕੀ ਡਰਾਇਗ ਰੋ ਬੱਚਾ ਘਰ ਚ
ਹੋਰ ਕੀੀਕ ਭਗਵੰ ਬੰਦਾ ਬ ਕਲਰ ਦੇਖ ਕੇ ਬੱਚਾ ਆਪੇ ਹੀ ਕਰ ਲੈਂਦਾ ਕਲਰ ਵੀ ਬੱਚੇ ਨੂੰ ਪਸਦ ਹੀ ਬੜੇ ਹੁੰਦੇ ਆ
ਆਹੋ ਸਹੀ ਕਿਹਾ ਸਾਡੇ ਆਪਣੇ ਬੱਚੇ ਘਰੇ ਲੈ ਕੇ ਦੀਵਾਰਾਂ ਤੇ ਮਿਲਦੇ ਰਹਿੰਦੇ ਨੇ
ਪੂਰੀ ਪੂਰੀ ਕੰ ਚਾਰ ਕੰਾਂ ਖਰਾਬ ਕੀਤੀਈਆਂਥ ਨੀਚ ਜ ਤ ਕਦਾ ਹੱਥ ਬਹੁਦਾ ਆਪ ਉਹ ਬਣਾਉਦੀ ਹੈ ਕਲਰ ਨਾਲ ਕਦੀ ਕੁਛ ਕਦੀ ਕੁਛ ਕਦੀ ਕੁਛ ਮੈਂ ਕੰਮ ਕਰਦੀ ਆ ਹਾਂਜੀ
ਨਹੀਂ ਸਾਡੇ ਬੱਚੇ ਦਾ ਸਾਡੇ ਬੱਚੇ ਦੂਜੇ ਇਕ ਹੁੰਦੇ ਹੱਥ ਖੋਹ ਕੇ ਆਪਦੇ ਦੀਵਾਰਾਂ ਨੂੰ ਮੱਲਣ ਲੱਗ ਜਾਂਦੇ ਨੇ
ਦੁਬਾਰਾ ਖਰਾਬ ਕਰਦੀ ਹੈ ਕਲਰ ਕੋਈ ਵੀ ਹੱਥ ਆਜੇ ਪੈਨਸਿਲ ਆਜੇ ਪੂਰੀ ਦੀਵਾਰ ਤੇ ਇੰਜ ਬਣਾਉਂਦੀ ਹੈ ਚੀਜ਼ ਨੂੰ ਕੁਛ ਕਹਿਣ ਦੀ ਹਦ ਨੇ
ਅੱਛਾ ਬੱਚਿਆਂ ਨੂੰ ਕੋਈ ਕੁਛ ਕਹਿ ਨੀ ਸਕਦਾ ਨਾ
ਤੁ ਬੱਚਿਆਂ ਨੂੰ ਕੁਛ ਨੀ ਕਹਿ ਸਕਦੇ
ਬੱਚੇ ਨੂੰ ਕੋਈ ਕੁਛ ਨੀ ਕਹਿ ਸਕਦਾ ਲਦਦਾ ਹੋਰ ਤੁਸੀਂ ਸੁਣਾ ਵਧੀਆ ਅੱਜ ਕੱਲ
ਦੇ ਸੀ ਸਾਡੇ ਘਰ ਉਹ ਬਣੇ ਮਾਂ ਚੋਲ ਆਪਣੇ ਮਾਂ ਚੋਲ ਖਾਧੇ ਆ ਜੀ
ਅੱਛਾ ਨਹੀਂ ਅਸੀਂ ਤਾਂ ਅੱਜ ਅਸੀਂ ਨਾ ਗੁਰਦੁਆਰੇ ਚਲੇ ਗਏ ਸੀ ਅੱਜ ਮੇਰੀ ਮਦਰ ਜਨਮ ਦਿਨ ਸੀ ਨਾ
ਅੱਛਾ ਅੱਛਾ
ਤੇ ਅਸੀਂ ਫ ਹਾਂਜੀ ਕਹਾਨ ਤੇ ਅਸੀਂ ਂ ਫਿਰ ਗੁਰਦੁਆਰੇ ਚਲੇ ਗਏ ਸੀ ਉੱਥੇ ਹੀ ਫੇਿਰ ਮਤਲਬ ਲੰਗਰ ਲੰਗਰ ਛਾ ਕੇ ਆ ਗਿਆ
ਹਮ ਹੁੰਦਾ ਈ ਫੇਰ ਗੁਰਦੁਆਰੇ ਚ ਲੰਗਰ ਲੰਗਰ ਖਾ ਲਓ ਫਿਰ ਘਰ ਆ ਕੇ ਭੁੱਖ ਨੀ ਲੱਗਦੀ ਹੈ
ਆਹੋ ਆ ਕੇ ਫਿਰ ਡੈਡੀ ਡੈਡੀ ਨਾਲ ਜਾ ਰੋਟੀ ਮੰਗਣ ਲੱਗ ਗਏ ਨੇ ਫਿਰ ਡੈਡੀ ਕੁੱਝ ਬਣਾਇਆ ਤੇ ਹੈ ਹੀ ਨਹੀਂ ਸੀ ਫਿਰ ਪਰੌਂਠੇ ਬਣਾ ਕੇ ਦਿੱਤੇ ਨੂੰਹ ਚੱਲ
ਹਮ